ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ।
ਵਧੀਆ ਤੁਸੀਂ ਸੁਣਾਓ ਹੋਰ ਕਿਤੇ ਤੰਗ-ਤੁੰਗ ਤੇ ਨੀ ਕਰ ਲਿਆ ਤੁਹਾਨੂੰ
ਹਾਂਜੀ ਨਈਂ ਨਈਂ, ਕੁਛ ਨਈਂ ਨਈਂ ਐਹੋ ਜੀ ਗੱਲ ਨੀ ਹੈਗੀ ਹੋਰ ਅ ਔਰ ਸੁਣਾਓ ਤੁਸੀਂ ਘਰ ਠੀਕ ਨੇ ਸਭ
ਤੁਹਾਡੇ ਨਾਲ ਅੱਜ ਗੱਲ ਕਰੀਏ, ਤੁਹਾਨੂੰ ਪਤਾ ਈ ਐ ਸੋਸ਼ਲ ਮੀਡੀਆ ਤੇ ਵੀ ਕਿੰਨਾ ਜ਼ਿਆਦਾ ਚਲਦਾ ਨਾ ਫੂਡ ਦਾ ਵੇਸਟੇਜ ਕਰਦੇ ਨੇ ਲੋਕੀ
ਅਰੇ ਬੜਾ ਜਿਆਦਾ ਹੋਇਆ ਪਿਆ, ਮ ਤੁਆਨੂੰ ਦੱਸਾਂ ਮੈਂ ਤਾਂ ਫੂਡ ਵੇਸਟੇਜ ਤੁਸੀਂ ਗੱਲ ਕੀਤੀ ਨਾ ਤੇ ਮੈਂ ਤੁਹਾਨੂੰ ਦੱਸਾਂ ਅੱਜ ਇਹੀ ਹੋਇਆ ਸਵੇਰੇ ਬੱਚੇ ਪਹਿਲੇ ਕਹਿੰਦੇ ਮੈਂਗੋ ਸ਼ੇਕ ਬਣਾ ਠੀਕ ਹੈ। ਹੋਇਆ ਕੀ ਉਸ ਤੋਂ ਬਾਅਦ ਕੀ ਜਦੋਂ ਪੀਣ ਲੱਗੇ ਤੇ ਔ ਮੰਮੀ ਨਹੀਂ ਐਵੇਂ ਲੱਗਦਾ ਜਿਵੇ ਪੇਟ ਨਾ ਭਰਿਆ-ਭਰਿਆ ਅਰੇ ਮੈਂ ਫੇਰ ਇੰਨਾ ਗੁੱਸਾ ਹੋਈ ਫੇਰ ਮੈਂ ਕਿਹਾ ਬੇਟੇ, ਤੁਸੀਂ ਇਹ ਦੱਸੋ ਅੰਬ ਵੀ ਦੁੱਧ ਚੀਨੀ ਸਾਰਾ ਕੁੱਛ ਪਿਆ ਨਾ ਉਹਦੇ ਵਿੱ ਚ ਤੇ ਮੈਂ ਕਿਹਾ ਕਿੰਨਾ ਮੈਂ ਤੇ ਬ ਉਹੀ ਦੇਖੋ ਜਿੰਨੇ ਬੰਦੇ ਕਰਦੇ ਹੋਣਗੇ ਉਹਦੇ ਹਿਸਾਬ ਨਾ ਕੁਆਲਿਟੀ ਨਾਲ ਬਣਾ ਦਿੱਤਾ। ਤੇ ਮੈਂ ਕਿਹਾ ਹੁਣ ਮੈਂ ਕੀ ਕਰਾਂ ਮੈਂ ਕਿਹਾ ਇਹ ਤੇ ਬੜਾ ਮੁਸ਼ਕਿਲ ਹੈ। ਬਈ ਮੈਂ ਵੀ ਕਿੰਨਾ ਪੀ ਲਾਂਗੀ ਸਿੱਧੀ ਗੱਲ ਹੈਗੀ ਹੈ। ਤੇ ਹੁਣ ਚਾਰ ਬੰਦਿਆਂ ਦਾ ਬਰਾਬਰ ਬਣਾਇਆ। ਮੈਂ ਤੇ ਮੈਂ ਕਿਹਾ ਅਤੇ ਪੀ ਨੇ ਤੇ ਕੋਈ ਵੀ ਤੇ ਨਾਲੇ ਉਹਨਾਂ ਨੇ ਸਵੇਰੇ ਜਾਣਾ ਵੀ ਸੀ ਪੇਪਰ ਦੇਣੇ ਬੱਚੇ ਚਾ ਬੱਚਿਆ ਆਣਾ ਜਿਵੇਂ
ਬਿਲਕੁਲ-ਬਿਲਕੁਲ।
ਜਬਰਦਸਤੀ ਵੀ ਨੀ ਮੈਂ ਕਹਿ ਸਕਦੀ ਜਾਂ ਘਰ ਹੈਗੇ ਨੇ ਬੰਦਾ ਕਹਿੰਦਾ ਰੋਕ ਕੇ ਪੀ ਲੈਣਾ ਕੋਈ ਗੱਲ ਨੀ। ਤੇ ਔਰ ਇਹ ਚੀਜ਼ ਇਹੋ ਜਿਹੀ ਸ਼ੇਕ ਵੀ ਦੇਖੋ ਰੱਖ ਦਿੱਤਾ ਖਰਾਬ ਹੋ ਜਾਂਦਾ ਹੈ। ਕਿਉਂਕਿ ਅੰਬ ਜਿਆਦਾ ਦੇਰ ਤੱਕ ਅਸਰ ਨਹੀਂ ਕਰਦਾ ਨਾ। ਦੁੱਧ ਚ ਵੀ ਖ਼ਰਾਬ ਹੋ ਜਾਂਦਾ ਰੱਖੇ ਰੱਖੇ ਕਈ ਵਾਰ।
ਬਿਲਕੁਲ-ਬਿਲਕੁਲ ਨਾਲੇ ਸਭ ਤੋਂ ਵੱਡੀ ਗੱਲ ਪਤੇ ਕੀ ਹੁੰਦੀ ਹੈ। ਲੋਕੀ ਇੱਦਾਂ ਕਰਦੇ ਨੇ ਇੰਨੀ ਇੰਨੀਆਂ ਚੀਜ਼ਾਂ ਬਣਾ ਕੇ ਉਹਨੂੰ ਜਿਵੇਂ ਕਿੰਨਾ ਵੇਸਟ ਕਰਨਗੇ ਇਹ ਚਲੋ ਯਾਰ ਤੁਹਾਡੇ ਕੋਲ ਅਗਰ ਚੀਜ਼ ਬਚ ਗਈ ਏ ਆ ਜ਼ਿਆਦਾ ਬਣਾ ਲਈਏ ਤੁੇ ਕਿਸੇ ਜਾ ਕੇ ਗ਼ਰੀਬ ਬ ਬੱਚਿਆਂ ਨੂੰ ਦੇ ਦੋ।
ਉਹੀ ਨਾ ਉਹੀ ਮੈਂ ਫਿਰ ਉਹੀ ਧਿਆਨ ਕਰਿਆ ਮੇਰੇ ਨਾ ਮੇਰੇ ਘਰ ਦੇ ਕੋਲ ਨਾ ਐਕਚੁਲੀ ਜਿਵੇਂ ਹੈਗਾ ਹੈ, ਮੰਦਿਰ ਹੈਗਾ ਹੈ। ਤੇ ਮੈਂ ਉੱਥੇ ਨਾ ਇੱਕ ਆਂਟੀ ਬੈਂਦੀ ਆ ਫੁੱਲਾਂ ਵਾਲੀ ਜਿਵੇਂ ਫੁੱਲ ਵਗੈਰਾ ਵੇਚਦੇ ਨੇ ਨਾ ਹਾਰ ਵਗੈਰਾ ਤੇ ਮੈਂ ਮੈਂ ਕੀ ਕੀਤਾ ਫਿਰ ਉਹ ਅੰਕਲ ਆਂਟੀ ਬੰਦੇ ਨੇ ਤੇ ਮੈਂ ਉਹਨਾਂ ਨੂੰ ਪੈ ਕੇ ਤੁਸੀਂ ਮੈਂ ਤੁਸੀਂ ਪੀ ਲੋਗੇ ਅੰਕਲ ਮੈਂ ਨਾ ਜਿਆਦਾ ਬਣਾ ਤਾ ਕਹਿੰਦੇ ਹਾਂ-ਹਾਂ ਕੋਈ ਗੱਲ ਨੀ-ਕੋਈ ਗੱਲ ਨੀ। ਮਤਲਬ ਲੱਗ ਗਿਆ ਨਾ ਮੈਨੂੰ ਤਸੱਲੀ ਹੋ ਗਈ ਚਲੋ ਲੱਗ ਗਿਆ। ਮਤਲਬ ਕਿਸੇ ਨੇ ਪੀਤਾ ਹੈਗਾ ਵੇਸਟ ਨਹੀਂ ਹੋਇਆ। ਤੇ ਮੈਂ ਕਿਹਾ ਚਲੋ ਇਹ ਵੀ ਸ਼ੁਕ ਹੈਗਾ ਕਿ ਮੇਰੇ ਚੀਜ਼ ਵੇਸਟ ਨਹੀ ਗਈ ਨੀ ਤੇ ਪਤਾ ਕਿੰਨੀ ਹਰ ਚੀਜ਼ ਮਹਿੰਗੀ ਹੈਗੀ ਹੈ। ਉਸ ਮਹਿੰਗੀ ਨਾਲੋਂ ਵੀ ਮੈਂ ਕਹਿੰਦੀ ਇੱਕ ਤਰਫ ਪੈਸੇ ਵੀ ਮੈਂ ਇੱਕ ਵਾਰੀ ਨੂੰ ਨਾ ਕਾਉਂਟ ਕਰਾਂ ਪਰ, ਜਿਹੜੀ ਅਸੀਂ ਚੀਜ਼ ਵੇਸਟ ਕਰਨੀ ਨਾ ਉਹ ਦੁੱਖ ਲੱਗਦਾ।
ਹਾਂਜੀ-ਹਾਂਜੀ। ਬਿਲਕੁਲ-ਬਿਲਕੁਲ ਉਹੀ ਗੱਲ ਹੁੰਦੀ ਹੈ, ਤੁਸੀਂ ਜਿਵੇਂ ਇਗਜ਼ੈ ਦੇ ਰਹੇ ਹੋ ਨਾ ਮੈਂ ਕੀ ਕਰ ਦੀ ਹੁੰਨੀ ਆ ਜਿਵੇਂ ਰੋਟੀਆਂ ਬਚ ਜਾਂਦੀਆਂ ਹੁੰਦੀਆਂ ਨੇ ਰਾਤ ਦੀਆਂ ਮੈਂ ਕੀ ਕਰਦੀ ਆ ਜਾਂ ਤਾਂ ਮੈਂ ਉਹਨੂੰ ਅੱਧੀਆਂ ਰੋਟੀਆਂ ਕਰਕੇ ਨਾ ਉਹਨੂੰ ਮੈਂ ਫਰਾਈ ਕਰ ਦਿੰਨੀ ਆ। ਪਕੌੜੇ ਬਣਾ ਲੈਂਨੀ ਆ। ਜੇ ਉਹ ਨੀ ਕਰਨਾ ਤੇ ਜਾਂ ਫਿਰ ਬੱਚਿਆਂ ਨੂੰ ਕੀ ਕਰਦੀ ਆ ਉਹੀ ਫੁਲਕੇ ਲੈ ਕੇ ਉਹਦੇ ਉੱਤੇ ਮਲਾਈ ਨੂੰ ਨਾ ਪਿਆਜ਼ ਪਾ ਕੇ ਵਿੱਚ ਕਟਿੰਗ ਕਰਕੇ, ਉਹ ਫੁਲਕੇ ਉੱਤੇ ਲਗਾ ਕੇ ਉਹਨੂੰ ਫੁਲ ਕੇ ਨੂੰ ਬੰਦ ਕਰਕੇ ਉਹਨੂੰ ਤਵੇ ਦੇ ਉੱਤੇ ਥੋੜ੍ਹਾ ਜਿਹਾ ਔਇਲ ਲਗਾ ਕੇ ਘਿਉ ਲਗਾ ਕੇ ਉਹਨੂੰ ਉਹਦੇ ਨਾਲ ਫਰਾਏ ਕਰਕੇ ਉਹ ਦੇ ਦਿੰਨੀ ਆ। ਉਹ ਚੀਜ਼ ਇਸਤੇਮਾਲ ਕਰਨੀ ਏ ਰੋਟੀ ਨੂੰ ਵੇਸਟ ਨਹੀ ਕਰਨਾ।
ਉਹੀ ਜਿਵੇਂ ਟੈਕੋਸ ਬਣ ਗਏ ਪੋਕਟ ਬਣਾਤੀ ਬੱਚਿਆਂ ਨੂੰ ਹੁੰਦਾ ਨਾ, ਉਹ ਅੱਛਾ ਲੱਗਦਾ ਹੈਗਾ। ਉਹੀ ਹੈ ਚਲੋ ਅਸੀਂ ਲੋਕ ਦੇਖੋ ਯੂਟੀਲਾਈਜ਼ ਕਰਨੇ ਈ ਆ। ਹੁਣ ਰਾਤੀ ਦੀ ਦਾਲ ਬਚ ਜਾਂਦੀ ਏ ਤੇ ਉਹਦੇ ਪਤਾ ਬੱਚਾ ਬੱਚਿਆਂ ਨੂੰ ਦਾਲ ਬਚੀ ਤਾਂ ਸਵੇਰੇ ਪਰੋਠੇ ਈ ਬਨਨੇ ਨੇ। ਦਾਲ, ਉਹ ਤਾਂ ਪੱਕ, ਉਹ ਤਾਂ ਪੱਕੀਆ ਨੇ ਹਾਂ ਉਹੀ ਨਾ ਮਤਲਬ ਸਾਨੂੰ ਲੋਕਾਂ ਨੂੰ ਅੱਛਾ ਲੱਗਦਾ। ਉਹ ਕਈ ਵਾਲੀ ਉਹ ਕਈ ਵਾਰੀ ਵੇਖਿਆ ਦਾਲ ਵਾਲੀ ਰੋਟੀ ਹੋਏ ਨਾ ਨਾਲ ਤੁਸੀਂ ਕੋਈ ਸੁੱਕੀ ਸਬਜ਼ੀ ਬਣਾਓ ਸਵਾਦ ਹੀ ਮਤਲਬ ਕਹਿੰਦੇ ਨੇ ਨਾ, ਅਲੱਗ ਲੈਵਲ ਦਾ ਲੱਗਦਾ ਹੈਗਾ ਸਵਾਦ ਹੀ ਬਿਲਕੁਲ ਹੀ, ਤੇ ਗਰਮੀਆਂ 'ਚ, ਹਾਂ ਗਰਮੀਆਂ ਵਿੱਚ ਨਾ ਦੇਖੋ ਖਾਣਾ ਕਈ ਵਾਰੀ ਵੇਸਟ ਵੀ ਤਾਂ ਬਹੁਤ ਹੁੰਦਾ ਹੈ
ਹਾਂਜੀ ਹਾਂ ਫਿਰ ਦੇਖੋ ਸਾਡੇ ਹੁੰਦਾ ਹੈ ਨਾ ਕਿ ਅਸੀਂ ਉਹ ਚੀਜ਼ ਨੂੰ ਵੇਸਟ ਕਰਨਾ ਹੈ ਕਿ ਯੂਜ
ਬਿਲਕੁਲ
ਹਨਾ ਹੁਣ ਦੇਖੋ ਜਿਵੇਂ ਤੁਸੀਂ ਦਾਲ ਕਿਹਾ ਹੁਣ ਦੇਖੋ ਸਾਡੇ ਲੋਕ ਹੁਣ ਤੁਸੀਂ ਕਵੋਂਗੇ ਯਾਰ ਇੰਨੀ ਮਹਿੰਗੀਆਂ ਦਾਲਾਂ ਇਹਨਾਂ ਤੇ ਸਮਾਨ ਵੀ ਪੈਂਦਾ ਸਾਰਾ ਕੁੱਛ। ਤੇ ਅਸੀਂ ਕੀ ਕਰਨੇ ਆ ਅਸੀ ਕਹਿੰਦੇ ਚੱਲ ਕੋਈ ਨੀ ਅਸੀ ਯੂਜ ਕਰ ਲੈਨੇ। ਪਰ ਕਈ ਲੋਕ ਏਦਾਂ ਦੇ ਹੁੰਦੇ ਨੇ ਕਿ ਪੂਰੇ ਪੂਰੇ ਦੀ ਬਾਟੀਆਂ ਰੋੜ ਦਿੰਦੇ ਨੇ
ਆਹੋ ਹੈਗੇ ਨੇ ਸਹੀ ਬਿਲਕੁਲ ਸਹੀ ਗੱਲ ਤੁਸੀ ਹੈ ਅਸੀ ਮੈਂ ਤੇ ਆਪ ਵੇਖਿਆ ਹਾਂ ਮੈਂ ਆਪ ਵੇਖਿਆ
ਹਾਂ ਸਾਡੇ ਘਰ ਦੇ ਨਾ ਕੋਲ ਹੈਗਾ ਆ ਉਹ ਕੀ ਕਰਦੇ ਨੇ ਓਹ ਮਤਲਬ ਕਾਫੀ ਵੱਡੇ ਨਾ ਜਿਵੇਂ ਵਲੋਗਰਸ ਹੁੰਦੇ ਆ ਨਾ ਓਦਾਂ ਨੇ ਤੇ ਓਹ ਰੋਟੀ ਵਗੈਰਾ ਤੇ ਆ ਓਦਾਂ ਦੀ ਬਹੁਤ ਚੀਜ਼ਾਂ ਬਨਾਦੇਂ ਨੇ ਤੁਹਾਨੂੰ ਪਤਾ ਅੱਜ ਕੱਲ੍ਹ ਐਕਸਪੈਰੀਮੈਂਟ ਵੀ ਕਿੰਨੇ ਕਰਦੇ ਨੇ ਹਨਾ ਜਿਹੜੇ ਯੂਟਿਊਬਰ ਹੁੰਦੇ ਆ ਓਹਨਾਂ ਨੇ ਕੀ ਕੀਤਾ ਕੁਛ ਰੋਟੀ ਦਾ ਓਨਾ ਨੇ ਐਕਸਪੈਰੀਮੈਂਟ ਕੀਤਾ ਹੋਣਾ ਬਨਾ ਕੇ ਉਹਨਾਂ ਨੇ ਨਾ ਬਿਲਕੁਲ ਆਪਣੇ ਵੇੜੇ ਕੀਤਾ ਤੇ ਸਾਡੇ ਨਾ ਅਹ ਮੇ ਕੀ ਕਹਿੰਦੇ ਨੇ ਖਿੜਕੀ ਚ ਨਾ ਲਾਭਦਾ ਪਿਆ ਸੀ ਤੇ ਮੈਂ ਦੇਖਿਆ ਉਹਨਾਂ ਨੇ ਕੀ ਕੀਤਾ ਇਨਾ ਕੁਛ ਵਿਚ ਤੁਹਾਨੂੰ ਪਤਾ ਹੋਨਾ ਕੋਲਡਰਿੰਕ ਦੇ ਵਿੱਚ ਨਾ ਅਸੀਂ ਮਿੰਟੋਸ ਪਾਹਨੇ ਤੇ ਕਿਵੇਂ ਉਹਦੀ ਝੱਗ ਬਣ ਜਾਂਦੀ ਹੈ ਹਨਾ ਉਹਨੇ ਨਾ ਟੱਬ ਦੇ ਵਿੱਚ ਕੀਤਾ ਤੇ ਮੈਂ ਕਿਹਾ ਹਾਏ ਰੱਬਾ ਦੇਖ ਕਿੰਨਾ ਇਸ ਮੁੰਡੇ ਨੇ ਸਮਾਨ ਵੇਖ ਕੀਤਾ ਹੈ ਇੱਕ ਐਕਸਪੈਰੀਮੈਂਟ ਲਈ ਬਈ ਤੇਰੀ ਚੀਜ਼ ਬਚ ਗਈਆਂ ਨੇ ਰੋੜ ਤੀ ਚੱਲ ਤੂ ਉਹ ਨਹੀਂ ਕਰ ਤੂੰ ਉਹਨੂੰ ਜੇਹੜੀ ਜੇਹੜੀ ਬਾਤ ਸੀ ਤੇਰੇ ਕੋ ਚੀਜ਼ਾਂ ਤੁ ਜਾਕੇ ਉਹ ਬੱਚਿਆਂ ਨੂੰ ਗ਼ਰੀਬ
ਹਾਏ ਹਾਂ ਕਿੰਨੇ ਹੈਗੇ ਨੇ ਤੁਸੀਂ ਬਾਹਰ ਨਿਕਲ ਨਿਕਲੋ ਨਾ ਪਤਾ ਲੱਗਦਾ ਦੁਨੀਆਂ ਵਿੱਚ ਕਿ ਹਾਏ ਕਿੰਨੇ ਭੁੱਖੇ ਲਓ ਬਈ ਬੇਕਦਰੀ ਜੋ ਕਰੇਗਾ ਤੇ ਬੰਦਾ ਫਿਰ ਦੇਖੋ ਉਹ ਉਹਨੂੰ ਵੀ ਭੁਗਤਨਾ ਭੁਗਤਨਾ ਪੈਂਦਾ ਉਹ
ਹਾਂ ਬਿਲਕੁਲ ਬਿਲਕੁਲ ਜਿੜਾ ਤੇ ਬੰਦਾ ਗਲਤ ਕਰੇਗਾ ਉਹਨੂੰ ਤਾਂ ਭੁਗਤਣਾ ਪੈਣਾ ਪੈਣਾ ਦੇਖੋ ਕੁੱਝ ਉਹੀ ਓ ਸਮਾਨ ਨੂੰ ਬਚਾ ਲੈੰਦਾ ਤੇ ਡੋਨੇਟ ਕਰ ਦੇੰਦਾ ਕਿੰਨਾ ਵਧੀਆ ਲੱਗਦਾ
ਹਾਂ ਜਿਹੜੇ ਨਿੱਕੇ ਨਿੱਕੇ ਬੱਚੇ ਨੇਂ ਰੋਡ ਸਾਈਡ ਬੈਠੇ ਹੋਏ ਨੇ ਕਈ ਮੰਗਨ ਵਾਲੇ ਲੈਂਦੇ ਅੱਜ ਕੱਲ ਤੇ ਮੈਂ ਕੇਹਨਿ ਆਂ ਜਿਵੇਂ ਤੁਸੀਂ ਤੋਬੀ ਕੰਮ ਵਾਲੇ ਹੈਗੇ ਜੇੜੇ ਸਵੀਪਰ ਨੇ ਇਹਨਾਂ ਨੂੰ ਵੀ ਦਿਓ ਏਨੀ ਗਰਮੀਆਂ ਦਾ ਟਾਈਮ ਹੈਗਾ ਤੁਸੀਂ ਇਸ ਤੋਂ ਚੰਗਾ ਹੈ ਪਾ ਪੀਣ ਦਾ ਦੇਓ ਕੁਛ ਵੀ
ਹਾਂਜੀ ਹਾਂਜੀ ਹਾਂਜੀ ਬਿਲਕੁਲ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਹੁਣ ਜਗ੍ਹਾ ਜਗ੍ਹਾ ਤੁਹਾਨੂੰ ਦੇਖੋ ਛਬੀਲਾ ਮਿਲ ਰਹੀਆਂ ਉਹ ਪੁੰਨ ਦਾ ਕੰਮ ਕਰਦੇ ਪਏ ਨਾ ਹੈ ਨਾ ਬਿਲਕੁਲ ਹਰ ਇੱਕ ਜਗ੍ਹਾ ਤੁਸੀਂ ਜਿਹੜੇ ਜਿਹੜੇ ਸਟੋਪ ਤੇ ਜਾਓਗੇ ਤੁਹਾਨੂੰ ਉਹਦੇ ਛਬੀਲ ਮਿਲਣੀ ਹੀ ਮਿਲਣੀ ਹੈ ਭਾਵੇਂ ਤੁਸੀਂ ਸਟੇਸ਼ਨ ਲੈਲੋ ਭਾਵੇਂ ਤੁਸੀਂ ਕੋਈ ਜਗ੍ਹਾ ਲੈਲੋ ਉੱਥੇ
ਹਰ ਜਗ੍ਹਾ ਬਿਲਕੁਲ ਔਰ ਅੱਛਾ ਪਹਿਲੇ ਦੇਖੋ ਹੈਗਾ ਸੀ ਨਾ ਲੋਕੀ ਜ਼ਿਆਦਾਤਰ ਉਹੀ ਮਿੱਠਾ ਪਾਣੀ ਬਣਦੇ ਸੀ ਜ਼ਿਆਦਾਤਰ ਅੱਜ ਕੱਲ੍ਹ ਤੇ ਮੈਂ ਵੇਖਿਆ ਕਿੰਨਾ ਕਿੰਨਾ ਸ਼ੇਕਸ ਕੋਲਡ ਕਫੀ ਆਮ ਰਸ ਮਤਲਬ ਵਰਾਇਟੀਆਂ ਹੋ ਗਈਆਂ ਨੇ ਹੁਣ ਤੇ ਇਹ ਵੀ ਹੈਗਾ
ਜੀ ਬਿਲਕੁਲ ਹੈਗਾ ਹ
ਉਹ ਲੋਕੀ ਕਰਦੇ ਪਏ ਨੇ ਨਾ ਦਿਲ ਨਾਲ ਉਹ ਵੀ ਤਾਂ ਹੈਗੇ ਨਾ ਜਿੰਨਾ ਜਿੰਨਾ ਉਹ ਮੈਂ ਤੇ ਇੱਕ ਵੇਖੀ ਸੀ ਇੱਕ ਵੀਡੀਓ ਵਿੱਚ ਕੀ ਪਤਾ ਨੀ ਕਿਹੜੀ ਜਗ੍ਹਾ ਤੇ ਉਹਨਾਂ ਨੇ ਗਿਲਾਸ ਭਰ ਭਰ ਕੇ ਲੋਕਾਂ ਨੂੰ ਇੰਨੀ ਗਰਮੀ ਚ ਰਹਿਤੇ ਵੰਡੇ ਨੇ ਰਹਿਤੇ ਤੇ ਲੋਕੀ ਅੱਛਾ ਲੱਗਦਾ ਨਾ ਜਿਵੇਂ ਗਰਮੀ ਚ ਪੀਓਰ ਰਹਤਾ ਪਤਲਾ ਪਤਲਾ
ਜੀ ਹਾਂਜੀ ਹਾਂਜੀ
ਦੇਖੋ ਇਹ ਵੀ ਗੁਡ ਇਨੀਸ਼ੀਟਵ ਹੈਗਾ ਮਤਲਬ ਮੈਂ ਕਿਹਾ ਬਹੁਤ ਵਧੀਆ ਵਧੀਆ ਕੰਮ ਕਰਦੇ ਪਏ ਨੇ
ਬਿਲਖੁਲ ਦੇਖੋ ਪਰਮਾਤਮਾ ਦੇਣ ਵਾਲਾ ਹੈਗਾ ਆ ਜਿਹੜਨਾਂ ਦਾ ਝੋਲੀ ਅੱਡ ਕੇ ਲਏਗਾ ਉਹਨੂੰ ਤਾਂ ਸਭ ਕੁਛ ਮਿਲਣਾ ਆ ਹੈ ਨਾ ਉਹਨਾਂ ਦੇ ਹੱਕ ਦੇ ਵਿੱਚ ਤਾਂ ਅਸੀਂ ਕੁੱਛ ਕਹਿ ਨੀ ਸਕਦੀ ਜਿਹੜਾ ਵਧੀਆ ਕਰਮ ਕਰੇਗਾ ਉਹਨੂੰ ਵਧੀਆ ਹੀ ਫਲ ਮਿਲਣਾ ਹੈਲੋ
ਹਾਂਜੀ
ਇਹੀ ਚੀਜ਼ ਹੁੰਦੀ ਨਾ ਤੁਸੀਂ ਜਿਵੇਂ ਵੀਡੀਓ ਦਾ ਕਹਿ ਰਹੇ ਹੋ ਨਾ ਮੈਂ ਵੀ ਕੱਲ ਓਦਾਂ ਹੀ ਬੈਠੀ ਸੀ ਤੇ ਮੈਂ ਵੀ ਫੋਨ ਸਕਰੋਲ ਕਰ ਰਹੀ ਸੀ ਉਹ ਵੀ ਮੈਂ ਦੇਖ ਰਹੀ ਸੀ ਤੁਹਾਨੂੰ ਪਤਾ ਹੈ ਨਾ ਰੋਟੀ ਬਣਾਉਣ ਵੇਲੇ ਵੀ ਆ ਕੁਛ ਇੱਦਾਂ ਦੀ ਚੀਜ਼ਾਂ ਲੋਕੀ ਬਣਾਉਦੇ ਨੇ ਕਿੰਨੀ ਕਿੰਨੀ ਵੇਸਟ ਕਰਦੇ ਨੇ ਤੇ ਉਹਨੇ ਕੀ ਕੀਤਾ ਇੱਕ ਲੇਡੀਜ਼ ਸੀ ਉਹਨੇ ਦੇਖਿਆ ਕਿ ਬਈ ਲੋਕਾਂ ਏਦਾਂ ਵੇਸਟ ਕਰਦੇ ਨੇ ਉਹਨੇ ਫੇਰ ਕੀ ਕੀਤਾ ਉਹ ਆਈ ਥਿੰਕ ਬਾਹਰ ਦੀ ਸੀ ਕੋਈ ਫੋਰਨਰ ਸੀ, ਫਿਰ ਉਹਨੇ ਆਪਣੇ ਕਿਚਨ ਦੇ ਵਿੱਚ ਚ ਇੰਨੀ ਕੁਆਂਟਿਟੀ ਦਾ ਨਾ ਨੇ ਕੇਕ ਬਣਾਇਆ ਕਾਫ਼ੀ ਵੱਡੀ ਕੁਆਂਟਿਟੀ ਆ ਇੰਨੇ ਬੜੇ ਐਗਸ ਪਾ ਕੇ ਅ ਕਰੀਮਸ ਪਾ ਕੇ ਉਹਨੇ ਪੂਰਾ ਅਨੁਭੇਖ ਕਰਕੇ ਫ਼ਿਰ ਉਹ ਨੇ ਛੋਟੀ ਛੋਟੀ ਕਟਿੰਗ ਕਰਕੇ ਫਿਰ ਉਹਨਾਂ ਨੇ ਬੋਕਸਾਂ ਚ ਵ ਇਹਨਾਂ ਨੇ ਗਰੀਬ ਲੋਕਾਂ ਨੂੰ ਡੋਨੇਟ ਕੀਤਾ, ਦੇਖੋ ਇੱਕ ਉਹਨਾਂ ਨੇ ਨਾ ਸਾਨੂੰ ਵੀਡੀਓਜ਼ ਦੇ ਤੌਰ ਤੇ ਵੀ ਸਾਨੂੰ ਇੱਕ ਇਗਜੈਂਪਲ ਦਿੰਦੇ ਨੇ ਕਿ ਅਗਰ ਤੁਹਾਡੇ ਕੋਲੋਂ ਫੂਡ ਜ਼ਿਆਦਾ ਅੱਧਾ ਹੋ ਗਿਆ ਅੱ ਤੋੜੀ ਸੀ ਨਹੀਂ ਤੁਹਾਨੂੰ ਸਮਝ ਜਾਰੇ ਕਿੱਥੇ ਕਰਨਾ ਐ? ਤੁਸੀਂ ਜਾ ਕੇ ਗ਼ਰੀਬ ਲੋਕਾਂ ਨੂੰ ਤੇ ਉਹ
ਅਰੇ ਕਿੰਨੇ ਖੁਸ਼ ਹੁੰਦੇ ਨੇ ਹਾਂ ਬੜੇ ਹੁੰਦਾ ਹੈਗਾ ਛੋਟੇ ਛ ਛੋਟੇ ਜਿਹੜੇ ਉਹਨਾਂ ਦੇ ਬੱਚੇ ਨੇ ਕਈ ਲੇਬਰ ਦੇਖੋ ਮਕਾਨ ਬੰਦੇ ਪਏ ਨੇ ਉੱਥੇ ਕਿੰਨੀ- ਕਿੰਨੀ ਲੇਬਰ ਲੱਗੀ ਹੁੰਦੀ ਹੈ, ਫੈਮਲੀਆਂ ਵੀ ਹੁੰਦੀਆਂ ਨੇ ਕਈ ਜਿਵੇਂ ਜਨਾਨੀਆਂ ਵੀ ਕੰਮ ਕਰਦੀਆਂ ਨੇ ਵਿੱਚ ਲੇਬਰ। ਲੇਬਰ ਦੇ ਨਾਲ ਤੇ ਉਹਨਾਂ ਦੇ ਬੱਚੇ ਛੋਟੇ- ਛੋਟੇ ਤੇ ਤੁਸੀਂ ਉਹਨਾਂ ਨੂੰ ਜੇ ਤੁਸੀਂ ਮੈਂ ਕਹਿੰਦੀ ਹਾਂ ਇੱਕ ਬਿਸਕਿਟ ਦਾ ਪੈਕੇਟ ਵੀ ਦਿਓਗੇ ਨਾ ਉਹ ਉਛਲ ਉਛਲ ਕੇ ਜਾਂਦੇ ਨੇ ਹ ਅਸੀਂ ਕਹਿੰਦੇ ਹਾਂ ਕਿ ਸਾਨੂੰ ਕਦਰ ਨਹੀਂ ਹੈਗੀ ਤੇ ਪਰ ਇਹਨਾਂ ਨੂੰ ਦੇਖੋ ਇੱਕ ਉਹ ਬਿਸਕਿਟ ਦਾ ਪੈਕੇਟ ਵੀ ਕਿਉਂਕਿ ਮੈਂ ਕਹਿੰਦੀ ਹਾਂ ਚਲੋ ਉਹ ਵੀ ਕਮਾ ਦੇ ਨੇ ਪਰ ਉਹ ਕਮਾ ਰਹੇ ਨੇ ਕਿ ਬਈ ਆਪਣਾ ਵੀ ਕੁਛ ਅਰਨਿੰਗ ਕਰਦੇ- ਕਰਦੇ ਨੇ ਤਾਂ ਕਰਕੇ ਕਿ ਸੇਵਿੰਗ ਵੀ ਕਰੀਏ ਕੁਛ ਬਈ ਆਪਣਾ ਵੀ ਵੇਖਣਾ ਉਹਨਾਂ ਨੇ ਤਾਂ ਕਰਕੇ ਤੇ ਉਹ ਬੱਚਿਆਂ ਨੂੰ ਨਹੀਂ ਇਹ ਐਕਸ ਐਕਸਟਰਾ ਜਿਹੜੀ ਚੀਜ਼ਾਂ ਨੇ ਉੱਪਰ ਦੀਆਂ ਉਹ ਉਹ ਨਹੀਂ ਲੈ ਕੇ ਦੇ ਸਕਦੇ। ਤੇ ਉਹਨਾਂ ਨੂੰ ਲੱਗਦਾ ਕਿ ਹਾਂ ਜੇ ਉਹਨਾਂ ਨੂੰ ਤੁਸੀਂ ਅੱਛੀ-ਅੱਛੀ ਚੀਜ਼ ਕੋਈ ਮਿਲ ਜਾਏ ਨਾ ਕੇਕ ਵਗੈਰਾ ਕੋਈ ਡਰਿੰਕਸ ਵਗੈਰਾ ਉਹ ਬੜੇ ਖੁਸ਼ ਹੁੰਦੇ ਨੇ ਤੇ ਉਹ ਦੇਖੋ ਅਸੀਂ ਤਾਂ ਕੁੱਛ ਵੀ ਨੀ ਹੋਏਗੇ ਅਸੀਂ ਤੇ ਆਈ ਅਸੀਂ ਲੋਕ ਤੇ ਇਹ ਸੋਚਦੇ ਹਾਂ ਕਿ ਇਹ ਸਾਰਾ ਪਰਮਾਤਮਾ ਕਰਦਾ ਅਸੀਂ ਕੁਛ ਨੀ ਕਰਦੇ। ਸ ਸੱਚੀ ਗੱਲ ਦੱਸ
ਬਿਲਕੁ ਬਿਲਕੁਲ ਸਹੀ ਗੱਲ ਐ, ਉਹੀ ਕਰਵਾਂਦੇ ਨੇ ਸਾਡੇ ਕੋਲੋਂ
ਹਾਂ ਉਹ ਜਰੀਆ ਬਣਾਣਾ ਸਭ ਉਹਨਾਂ ਨੇ ਦੇਖੋ ਕਿਸੇ ਨਾ ਕਿਸੇ ਤਰੀਕੇ ਨਾਲ ਬਸ ਤੇ ਉਹ ਚੀਜ਼ ਏ ਤੇ ਜਿਹੜਾ ਰੱਬ ਵੱਲ ਲੱਗਿਆ ਹੋਇਆ ਹੈ ਤੇ ਉਹ ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਅਸੀਂ ਕੁਛ ਨਹੀਂ ਕਰ ਪਾ ਰਹੇ ਫਲਾਣੇ ਬੰਦੇ ਵਾਸਤੇ ਪਰ ਪਰਮਾਤਮਾ ਤੁ ਬਈ ਅਸੀਂ ਉਹਨਾਂ ਦੇ ਅਗੇ ਦੇਖੋ ਅਰਦਾਸ ਤੇ ਕਰ ਸਕ ਦੇ ਆ ਨਾ ਕਿ ਹਾਂ ਤੁਸੀਂ ਬਈ ਅਸੀੇ ਇੱਕ ਪ੍ਰੇਅਰ ਕਰ ਸਕਨੇ ਹਾਂ ਕਿ ਕੋਈ ਗੱਲ ਨਹੀਂ ਬਈ ਇਸ ਫਲਾਨੇ ਬੰਦੇ ਦਾ ਤੁਸੀਂ ਕੰਮ ਬਣਾ ਦਿਓ ਮੈਂ ਉਸਯੋਗਾ ਨਹੀਂ ਹੈਗਾ, ਮੈਂ ਉਸਯੋਗੀ ਨਹੀਂ ਹੈਗੀ ਪਰ ਤੁਸੀਂ ਤਾਂ ਸਭ ਕੁਛ ਕਰ ਸਕਦੇ ਹੋ।
ਹਾਂਜੀ-ਹਾਂਜੀ ਬਿਲ
ਤੇ ਜਿਹੜਾ-ਜਿਹੜਾ ਇਨਸਾਨ ਰੱਬ ਨਾਲ ਜੁੜਿਆ ਹੋਏਗਾ ਨਾ ਉਹ ਇਹ ਚੀਜ਼ਾਂ ਫੇਰ ਵੀ ਸੋਚੇਗਾ ਉਹਨੂੰ ਕਿਸੇ ਦੀ ਪੀੜ ਦੇਖ ਕੇ ਜਾਂ ਕਿਸੇ ਦਾ ਦੁੱਖ ਦਰਦ ਦੇਖ ਕੇ ਪੀੜ ਹੋਏਗੀ ਜ਼ਰੂਰ ਹੋਏਗੀ ਉਹ ਚੀਜ਼ਾਂ ਨੇ। ਤੇ ਜਿਹੜਾ ਬੰਦਾ ਆਪ ਇਹ ਚੀਜ਼ਾਂ ਤੋਂ ਨਿਕਲਿਆ ਹੋਏਗਾ ਨਾ ਉਹ ਦੂਜੇ ਦੀ ਭੁੱਖ ਵੀ ਫੀਲ ਕਰ ਸਕਦਾ ਕਿ ਹੈਏ ਉਹਨੂੰ ਬੜੀ ਵੈਲਿਊ ਹੋਏਗੀ ਅਸ ਅਭੀ ਐਸੀ ਕੋਈ ਵੀ ਚੀਜ਼ ਹੈ ਵੇਸਟ ਨਾ ਕਰੀਏ।
ਹਾਂਜੀ-ਹਾਂਜੀ ਉਹੀ ਬਿਲਕੁਲ ਉਹੀ ਤੇ ਉਹੀ ਸਾਡਾ ਪਤਾ ਹੁਣ ਦਾ ਟਾਈਮ ਏ। ਜਿਹੜੇ ਸਾਡੇ ਹੁਣ ਦੇ ਬੱਚੇ ਨੇ ਨਾ ਉਹਨਾਂ ਨੂੰ ਇਹ ਚੀਜ਼ਾਂ ਦੱਸ ਨਾ ਬਹੁਤ ਜ਼ਰੂਰੀ ਰੀ ਏ ਕਿ ਸਾਨੂੰ ਰੋਟੀ ਬਚਉਣੀ ਹਨਾ ਹਰ ਇੱਕ ਚੀਜ਼ ਬਾਰੇ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੋਈਦਾ ਹੈ ਲਾਈਟ ਵਿ ਪਾਣੀ ਬਚਾਉਣੇ ਹੋਰ ਸਭ ਚੀਜ਼ਾਂ ਬਾਰੇ ਬ ਦੱਸਣਾ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਜ ਬੱਚੇ ਆ ਨਾ ਉਹਨਾਂ ਨੂੰ ਇਸ ਸਭ ਚੀਜ਼ਾਂ ਦਾ ਇੰਨਾ ਮਾਇਨੇ ਨਹੀਂ ਰੱਖਦੀ। ਉਹ ਕਹਿੰਦੇ ਨੇ ਅਗਰ ਚੀਜ਼ ਵੇਸਟ ਹੋ ਰਹੀ ਹਾਂ ਬਿਲਕੁਲ- ਬਿਲਕੁਲ ਉਹਨਾਂ ਨੇ ਕਿਉਂਕਿ ਦੇਖੋ ਚੀਜ਼ਾਂ ਦਾ ਬਾਰੇ ਕਿਉਂ ਪਤਾ ਹੈ ਕਿਉਂਕਿ ਸਾਡੇ ਮੰਮੀ ਸਾਡੀ ਦਾਦੀਆਂ ਸਾਡੀ ਨਾਨੀਆਂ ਇਹ ਸਭ ਚੀਜ਼ਾਂ ਕਰਦੇ ਸੀ ਉਹਨਾਂ ਨੇ ਸਾਨੂੰ ਇਹ ਚੀਜ਼ਾਂ ਦੱਸੀਆਂ ਬਿਲਕੁਲ ਹੁਣ ਜਿਵੇਂ ਤੁਸੀਂ ਦਾਲ ਦੇ ਪਰੋਂਂਠੇ ਕਰ ਤੁਹਾਨੂੰ ਪ ਤਾਂ ਇਗਜਾਮਪਲ ਤੁਸੀਂ ਤਾਂ ਹੀ ਕਰ ਰਹੇ ਹੋ ਨਾ।
ਹਾਂ ਬਈ ਸਾਡੀ ਮੰਮੀ ਕਰਦੀ ਸੀ ਅਸੀਂ ਵੇਖਿਆ ਹਨ ਨਾ ਮੰਮੀ ਨੇ ਵੀ ਵੇਖਿਆ ਹੋ ਆਪਣੀ ਮੰਮੀ ਨੂੰ।
ਬਸ-ਬਸ ਉਹੀ ਦੇਖੋ ਨਾ ਜੇ ਤੁਸੀਂ ਵੀ ਥੋੜਾ ਮੋਡਰਨ ਜ਼ਮਾਨੇ ਚ ਵਰਗੇ ਬਣ ਜੋਗੇ ਤਾਂ ਤੁਸੀਂ, ਤੁਸੀਂ ਤਾਂ ਬੋਲੋਗੇ ਨਾ ਯਾਰ ਕੀ ਛਡ ਪਰੇ ਸੁਟ ਦਿੰਨੇ ਹਾਂ। ਨਹੀਂ ਬਟ ਸਾਨੂੰ ਪਤਾ ਹੈ ਹਾਂਜੀ-ਹਾਂਜੀ ਚਲੋ ਹਾਂ ਕਲ ਚਲੋ ਕੋਈ ਨੀ ਅਗਰ ਕੋਈ ਹੋਰ ਬਸ ਉਹੀ ਤਰੀਕੇ ਪਤਾ ਲੱਗਣਗੇ ਜਾਂ ਫ ਫੂਡ ਨੂੰ ਕਿਵੇਂ ਸੇਵ ਕਰਨਾ ਹੁੰਦਾ ਮੈਂ ਤੁਹਾਨੂੰ ਜ਼ਰੂਰ ਦੱਸ
ਹਾਂਜੀ ਅਸੀਂ ਸ਼ੇਅਰ ਕਰਾਂਗੇ ਜ਼ਰੂਰ ਕਰਾਂਗੇ ਕਿਉਂ ਨੀ। ਕਰਾਂਗੇ ਹਾਂਜੀ-ਹਾਂਜੀ ਠੀਕ ਹੈ, ਠੀਕ ਹੈ ਜੀ ਧਿਆਨ ਰੱਖੋ ਤੁਸੀਂ ਆਪਣਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।